ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ?
ਹਾਂਜੀ-ਹਾਂਜੀ ਵਧੀਆ ਜੀ ਵਧੀਆ। ਹੋਰ ਸੁਣਾਓ ਕੀ ਕਰਦੇ ਸੀ?
ਬਸ ਹੁਣ ਜੀ ਸ਼ਾਮ ਹੋ ਗਈ, ਚਾਹ ਪਾਣੀ ਦਾ ਇੰਤਜ਼ਾਰ ਕਰਨਾ, ਬੱਚਿਆਂ ਲਈ ਤ ਆਪਣੇ ਲਈ ਵੀ
ਹਾਂਜੀ-ਹਾਂਜੀ ਅੱਛਾ ਜੀ।
ਹਾਂਜੀ ਮੈਂ ਕਿਹਾ ਚਲੋ ਪੁੱਛੀਏ ਸ਼ੋਪਿੰਗ ਦੇ ਬਾਰੇ ਚ, ਗਰਮੀ ਬੜੀ ਹੈ ਕਿ ਸ਼ੋਪਿੰਗ ਕਿੱਦਾਂ ਔਨਲਾਈਨ ਬੜੀਆ ਰਹਿੰਦੀ ਹੈ ਕਿ ਔਫਲਾਈਨ ਕਰੀ ਦੀ ਹੈ?
ਹਾਂਜੀ-ਹਾਂਜੀ ਅੱਜ, ਅੱਜ ਕੱਲ ਪਤਾ ਕੀ ਸਿ ਸਿਸਟਮ ਚੱਲਿਆ ਹੋਇਆ ਜੀ, ਘਰ ਬੈਠੋ ਤੇ ਔਨਲਾਈਨ ਅੱਜ ਕੱਲ ਬ ਸਭ ਕੁਛ ਮੰਗਾਓ, ਘਰ ਬੈਠ ਕੇ ਓਨਲਾਈਨ, ਸ਼ੋਪਿੰਗ ਜਿ ਜਿਸ ਤਰ੍ਹਾਂ ਮਰਜ਼ੀ ਕੋਈ ਐਪ ਖੋਲੋ, ਤੇ ਜਿਹੜਾ ਮਰਜ਼ੀ ਡਿਜ਼ਾਇਨ ਪਸੰਦ ਕਰੋ, ਕੱਪੜਾ ਪਸੰਦ ਕਰੋ। ਤੇ ਔਡਰ ਕਰਦੋ, ਆਪੇ ਤੁਹਾਡੇ ਦਰਵਾਜੇ ਤੇ ਆ
ਹਾਂਜੀ-ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ, ਮਤਲਬ ਇਨ ਔ ਔਨਲਾਈਨ ਸ਼ੋਪਿੰਗ ਕਰਕੇ ਬੜੀ ਸੁਵਿਧਾ ਹੋ ਗਈ ਹੈ, ਕਿ ਤੁਹਾਨੂੰ ਘਰ ਬੈਠੇ ਸਭ ਕੁੱਛ ਮਿਲ ਜਾਏਗਾ ਤੁਸੀਂ ਸੂਈ ਤੋਂ ਲੈ ਕੇ ਜਹਾਜ਼ ਤੱਕ, ਕੋਈ ਚੀਜ਼ ਮੰਗਾ ਲਓ, ਸਭ ਆ ਜਾਏਗਾ। ਹਨਾ, ਵਰਾਇਟੀ ਵੀ ਤੁਹਾਨੂੰ ਇੱਕ ਥੋਨੂੰ ਦੇਖਣ ਨੂੰ ਮਿਲੇਗੀ, ਔਫਲਾਈਨ ਤੁਸੀਂ ਜਾਓਗੇ, ਮੈਨੂੰ ਲੱਗਦਾ ਸ਼ੋਪ ਤੇ ਇੰਨੀ ਵਰਾਇਟੀ ਨਹੀਂ ਹੁੰਦੀ ਜੇ ਤੁਸੀਂ ਕੋਈ ਐਪ ਸਰਚ ਕਰੋ, ਤਾਂ ਤੁਹਾਨੂੰ ਬਹੁਤ ਸਾਈਟ ਤੇ ਕਿਸੇ ਚਲੇ ਜਾਓ ਹਨਾ। ਕੋਈ ਕੱਪੜਾ ਹੈ, ਚਾਹੇ ਮੇਕਅਪ ਹੈ, ਹਨਾ ਬਹੁਤ ਕੁਛ। ਬਹੁਤ ਵਰਾਇਟੀ ਮਿਲ ਜਾਂਦੀ ਹੈ।
ਪਰ ਕਈ ਵਾਰੀ ਏਦਾਂ ਹੁੰਦਾ ਨਾ ਦੀਦੀ, ਕਿ ਆਪਾਂ ਮੰਗਾ ਤਾਂ ਲੈ ਆ ਉਫ ਔਨਲਾਈਨ ਸ਼ੋਪਿੰਗ ਕਰ ਤਾਂ ਲੈਂਦੇ ਆ ਸ਼ੋਪਿੰਗ ਕਰਨ ਤੋਂ ਬਾਅਦ ਆਪਾਂ ਮੰਗਾ ਲਈਏ। ਚੀਜ਼ ਕਈ ਵੇਲੇ ਆਪਾਂ ਨੂੰ ਇਹ ਹੁੰਦਾ ਕਿ ਆਪਾਂ ਨੂੰ ਦਿਖਾਇਆ ਕੁਛ ਹੋਰ ਜਾਂਦਾ ਹੈ। ਤੇ ਪੇਜ ਕੁਛ ਹੋਰ ਦਿੱਤਾ ਜਾਂਦਾ ਹੈ। ਆਪਾਂ ਕਹਿੰਦੇ ਹਾਂ ਕਿ ਜੇ ਉਹ ਤਾਂ ਰੰਗ ਦਾ ਫ਼ਰਕ
ਥੋੜਾ ਜਿਹਾ ਕਲਰ ਦਾ ਫ਼ਰਕ ਪੈ ਜਾਂਦਾ ਏ, ਹਾਂਜੀ-ਹਾਂਜੀ ਬਟ ਮੈਂ ਉਦੇ ਤਾਂ ਕਾਫ਼ੀ ਵਾਰ ਸ਼ੋਪਿੰਗ ਕੀਤੀ ਹੈ, ਮੈਂ ਨਾ ਅਗਰ ਅ ਮਤਲਬ ਟਰਸਟ ਫਿਰ ਬੀ ਬਰੈਂਡਜ਼ ਜੋ ਟਰੱਸਟਿਡ ਹੁੰਦੀਆਂ ਐਪਸ ਨਾ, ਅਗਰ ਮੈਂ ਉੱਥੋਂ ਸ਼ੋਪਿੰਗ ਕੀਤੀ ਹੈ ਤਾਂ ਮੈਨੂੰ ਹਮੇਸ਼ਾ ਅੱਛੀ ਚੀਜ਼ ਰਿਸੀਵ ਹੋਈ ਹੈ ਹਮੇਸ਼ਾ।
ਹਾਂਜੀ-ਹਾਂਜੀ ਜਰੂਰੀ ਨੀ ਕਿ ਹਰ ਵਾਰੀ ਮਾੜੀ ਹੈ ਕਈ ਵਾਰੀ ਹੈ ਇਸ ਤ੍ਹਾਂ ਹੁੰਦਾ ਸਾਡੇ ਇੱਕ ਗੁਆਂਢੀ ਉਹਨਾਂ ਨੇ ਚੀਜ਼ ਔਡਰ ਕਰ ਤੇ ਜੀ ਉਹਨਾਂ ਦਾ ਵਿਆਹ ਸੀਗਾ ਕਿ ਉਹਨਾਂ ਨੇ ਚੀਜ਼ ਔਡਰ ਕਰਤੀ ਜੀ, ਉਹ ਚੀਜ਼ ਪੰਦਰਾਂ ਦਿਨ ਹੋਗੇ, ਆਇਓ ਹੀ ਨਹੀਂ, ਜੀ ਉਹਦੇ ਵੀ ਵਿੱਚ ਹੀ ਫਸ ਗਏ, ਐਪ ਦੇ ਵਿੱਚ, ਕਈ ਵੇਲੇ ਇਸ ਤਰ੍ਹਾਂ ਹੋਇਆ ਕਹਿੰਦੇ ਕਿ ਸਾਡੇ ਵੀ ਵਿਆਹ ਵੀ ਲੰਘ ਚੁੱਕਿਆ, ਪਰ ਅਸੀਂ ਔਨਲਾਈਨ ਇਹ ਚੀਜ਼ ਮੰਗਈ ਸੀ। ਸਾਨੂੰ ਨਹੀਂ ਪ੍ਰਾਪਤ ਹੋਈ ਹੈ।
ਅੱਛਾ ਜੀ, ਆਪਣਾ-ਆਪਣਾ ਐਕਸਪੀਰੀਅੰਸ ਹੈ ਲੇਕਿਨ ਮੇਰੇ ਨਾਲ ਤਾਂ ਹਜੇ ਤੱਕ ਕਦੀ ਏਦਾਂ ਨਹੀਂ ਹੋਇਆ, ਕਿ ਮੈਨੂੰ ਤਾਂ ਹਮੇਸ਼ਾ ਅੱਛੀ ਚੀਜ਼ ਰਿਸੀਵ ਹੋਈ ਹੈ। ਹੋਰ ਹੁਣ ਟਾਈਮ ਤੇ ਹੀ ਆ ਸਈ ਹੈ, ਹੋਰ ਜੇ ਕਦੀ ਮੰਨ ਲਓ ਪਰੇਸ਼ਾਨੀ ਹੋਈ ਵੀ ਹੈ ਕੋਈ ਚੀਜ਼ ਜਾਂ ਸਾਈਜ਼ ਦਾ ਇਸ਼ੂ ਹੋਇਆ ਜਾਂ ਮੈਨੂੰ ਫੇ ਰਿਕ ਨਹੀਂ ਪਸੰਦ ਆਇਆ ਤਾਂ ਤੁਹਾਨੂੰ ਰਿਫੰਡ ਹੋ ਜਾਂਦਾ ਆਰਾਮ ਨਾਲ, ਕਿ ਤੁਹਾਨੂੰ ਏਹ ਨਹੀਂ ਪਰ ਨਾ, ਇੱਦਾਂ ਨਹੀਂ ਕਹਿੰਦੇ ਵੀ ਸਾਨੂੰ ਵਾਪਸ ਪੈਸੇ ਨੀ ਕਰਾਂਗੇ, ਪੈਸੇ ਵੀ ਵਾਪਿਸ ਮਿਲ ਗਏ, ਜੇ ਤੁਹਾਨੂੰ ਚੀਜ਼ ਪਸਦ ਨਹੀਂ ਆਈ ਤਾਂ।
ਹਾਂਜੀ-ਹਾਂਜੀ ਦੇਖੋ ਸੁੱਖ ਵੀ ਹੈ, ਦੁੱਖ ਵੀ ਹੈ, ਸੁੱਖ ਵੀ ਬਹੁਤ ਹੈ ਅੱਜ ਕੱਲ੍ਹ, ਬੱਚਿਆਂ ਨੂੰ ਕਹੋ ਕਿ ਹਾਂਜੀ, ਸਾਡੇ ਨਾਲ ਚਲੋ ਜੇ ਦੁਕਾਨ ਤੇ ਕੱਪੜੇ ਖ਼ਰੀਦ ਲੇ ਆਈਏ। ਯਾ ਤੁਹਾਨੂੰ ਸ਼ੋਪਿੰਗ ਕਰਾ ਦੀਏ, ਬੱਚੇ ਕਹਿਣਗੇ ਨਹੀਂ ਜੀ, ਮੰਮਾ ਪਾਪਾ ਇੱਥੇ ਘਰ ਬੈ ਕੇ ਦਿਖਾ ਦੋ, ਤੇ ਘਰ ਬੈ ਕੇ ਕਿ ਓਡਰ ਕਰਦੋ, ਇੱਥੇ ਬਹਿ ਕੇ ਅਸੀਂ ਆਪਣੀ ਮਨਪਸੰਦ ਚੀਜ਼ ਲੈ ਲੈਣੇ ਹਾਂ।
ਬਿਲਕੁਲ, ਕੱਪੜੇ ਵੀ ਤਾਂ ਦੇਖੋ ਜੋਕੀ ਤੁਸੀਂ, ਤੁਸੀਂ ਹੁਣ ਡੇਲੀ ਨਿਡਸ ਦਾ ਆਪਣਾ ਡੇਲੀ ਦਾ ਸਮਾਨ ਮੰਗਾ ਲਓ ਜੋ ਸਾਨੂੰ ਰੋਜ਼ ਦੀਆਂ ਚੀਜ਼ਾਂ ਚਾਹੀਦੀਆਂ ਦੁੱਧ ਐ ਬ੍ਰੈਡ ਕੁਛ ਵੀ ਹੈ ਬੱਚੇ ਤੁਸੀਂ ਬਾਰ-ਬਾਰ ਬੱਚੇ ਬਾਰ ਬਾਰ ਸ਼ੋਪ ਤੇ ਜਾਣਨਾ ਨੀ ਕਰਦੇ ਕੀ ਜੋ ਮੰਗਉਣਾ ਮੰਗ ਲਓ ਬਾਰ ਵਾਰ ਨੀ ਜਾਵਾਂਗੇ ਤਾਂ ਫਿਰ ਫਿਰ ਔਨਲਾਈਨ ਦਾ ਸੁੱਕ, ਹੋ ਜਾਂਦਾ ਕਿ ਚਲੋ ਤੁਸੀਂ ਨਹੀਂ ਜਾਂਦੇ ਨਾ ਜਾਓ, ਅਸੀਂ ਆਪਣਾ ਔਨਲਾਈਨ ਡਰ ਕਰਕੇ ਆਪਣਾ ਸਮਾਨ ਮੰਗਵਾ ਲੈਂਨੇ ਆ,
ਅੱਜ-ਕੱਲ ਦਾ ਜੀ ਖਾਣਾ ਪੀਣਾ ਵੀ ਘਰ ਬੈਠੇ ਮੰਗਵਾ ਸਕਦੇ ਆ ਜਿਵੇਂ ਮਰਜੀ ਫੋਨ ਤੇ, ਡਰ ਕਰੋ ਤੇ ਘਰ ਬਹਿ ਕੇ ਮੰਗਓ ਤੇ,
ਬਿਲਕੁਲ ਹੁਣ ਜਿੱਦਾਂ ਹੁਣ ਬੱਚੇ ਨਹੀਂ ਉਹਨਾਂ ਨੂੰ ਰੋਟੀ, ਪਸੰਦ ਆਈ ਜੀ ਤੁਸੀਂ ਅੱਜ ਇਹ ਬਣਾਇਆ ਅਸੀ ਨੀ ਖਾਣਾ ਤਾਂ ਆਪਣਾ ਔਨਲਾਈਨ ਔਡਰ ਕੀਤਾ ਜੀ ਆਪਣਾ ਮੰਗਾ ਕੇ ਤਾਂ ਬੱਚੇ ਖਾ ਲੈਂਦੇ ਆ ਕਿ ਨਹੀਂ ਸਾਨੂੰ ਤੁਸੀਂ ਪਸੰਦ ਨਹੀਂ ਕੀ ਬਣਾਇਆ ਬੱਚੇ ਤੁਹਾਨੂੰ ਪਤਾ ਹੈ ਸਭ ਐਡਵਾਂਸ ਹੋ ਗਿਆ ਬੱਚਿਆਂ ਨੂੰ ਪਤਾ ਕਿੱਦਾਂ ਔਡਰ ਕਰਨਾ ਕਿੱਦਾਂ ਨਹੀਂ ਕਰਨਾ,
ਅੱਜ-ਕੱਲ ਜੀ ਛੋਟਾ ਤੋਂ ਛੋਟਾ ਬੱਚਾ ਕਹਿੰਦਾ ਕਿ ਮੇਰੇ ਲਈ ਚੀਜ਼ ਮੰਗਵਾਓਗੇ ਤਾਂ ਔਡਰ ਕਰ ਦੋ
ਹਾਂਜੀ ਹੈਲੋ ਰਾਤ ਨੂੰ ਜੇ ਬੱਚੇ ਨੇ ਕਿਹਾ ਆਈਸਕ੍ਰੀਮ ਖਾਣੀ ਹੈ। ਕੁੁਰ ਖਾਨਾ ਹੈ ਰਾਤੀ ਦਸ ਵਜੇ ਗਿਆਰਾਂ ਵਜੇ, ਨਹੀਂ ਤੁਸੀਂ ਮਾਰਕੀਟ ਜਾ ਸਕਦੇ ਤਾਂ ਰਾਤ ਨੂੰ ਵੀ ਤੁਸੀਂ ਆਪਣਾ ਫੋਨ ਤੇ ਸਭ ਕੁਛ ਮੰਗਵਾ ਸਕਦੇ ਹੋ। ਕਦ ਵੀ ਚਾਹੇ ਰਾਤ ਦੇ ਦੋ ਵਜੇ ਹੋਣ ਕੋਈ ਗੈਸਟ ਆਵੇ ਤੁਸੀਂ ਆਰਾਮ ਨਾਲ ਤਦ ਵੀ ਮੰਗਵਾ ਸਕਦੇ ਹੋ ਖਾਣ ਪੀਣ ਦਾ ਸਮਾਨ,
ਹਾਂਜੀ-ਹਾਂਜੀ,
ਕਿੰਨੀ ਦਿੱਕਤ ਹੁੰਦੀ ਸੀ ਜੀ ਦੁਕਾਨ ਬੰਦ ਹੋ ਗਈ ਤਾਂ ਤੁਹਾਨੂੰ ਕੁੱਛ ਨੀ ਮਿਲੇਗਾ।
ਹਾਂਜੀ ਬੱਚੇ ਜੀ ਜਾ ਕੇ ਰਾਜੀ ਨੇ ਬਾਜ਼ਾਰਾਂ ਦੇ ਵਿੱਚ ਨਾਲ ਦੁਕਾਨਾਂ ਦੇ ਨਾਲ ਮਾਪਿਓ ਨਾਲ ਤੁਰਦੇ ਨੀ ਜੇ ਬੱਚੇ ਕਹਿੰਦੇ ਕਿ, ਅੱਜ-ਕੱਲ੍ਹ ਤਾਂ ਗਰਮੀ ਬੜੀ ਹੋਈ ਪਈ ਹੈ ਕਹਿੰਦੇ ਗਰਮੀ ਬਹੁਤ ਆ ਜੀ, ਜੇ ਬਾਜ਼ਾਰ ਜਾਣਗੇ ਤਾਂ ਜੇ ਕਹਿਣਗੇ ਪਹਿਲਾਂ ਰਿਸ਼ਵਤ ਦੇ ਨੀ ਪੈਂਦੇ ਬੱਚਿਆਂ ਨੂੰ ਜੀ ਪਹਿਲਾਂ ਆਲੋ ਜੀ ਪਹਿਲਾਂ ਚੀਜ਼ ਖੁਵਾਓ ਸਾਨੂੰ ਫੇਰ ਅਸੀਂ ਜਾਵਾਂਗੇ ਤੁਹਾਡੇ ਨਾਲ ਸਾਨੂੰ ਕੋਲਡ ਡਰਿੰਕ ਪਾਓ ਤਾਂ ਅਸੀਂ ਜਾਵਾਂਗੇ।
ਬਿਲਕੁਲ-ਬਿਲਕੁਲ ਨਾਲੇ ਤਾਂ ਬੱਚਿਆਂ ਦਾ, ਸ ਖਾ ਪੀ ਕੇ ਬੱਚਿਆਂ ਦਾ ਸਰੀਰ ਵੀ ਨੁਕਸਾਨ ਕਰਦਾ ਹਨਾ ਗਰਮੀ ਵੀ ਇੰਨੀ ਹੈ ਤਾਂ ਬੱਚਿਆਂ ਨੂੰ, ਇਫੈਕਸ਼ਨ ਬੜੀ ਜਲਦੀ ਹੋ ਜਾਂਦਾ ਪਾਣੀ ਘੱਟ ਵੱਧ ਖ਼ਰਾਬ ਪੀ ਲੈਂਦੇ ਆ ਤਾਂ ਬੱਚੇ ਪਰੇਸ਼ਾਨ ਹੋ ਜਾਂਦੇ ਹੈ।
ਬੱਚੇ ਕਹਿਣਗੇ ਜੇ ਅਸੀਂ ਨਹੀਂੀ ਜਾਣਾ ਬਜ਼ਾਰ ਘਰ ਬੈਠੇ ਸਾਨੂੰ ਔਡਰ ਕਰਵਾਲੋ, ਜੋ ਕਰਵਾਉਣਾ ਹੈ ਪਰ ਕਈ ਵੇਲੇ ਦੁਕਾਨ ਤੇ ਚੀਜ਼, ਵਧੀਆ ਵੀ ਨਿਕਲਦੀ ਆ, ਆਪਾਂ ਇਹ ਕਿ ਉਹਨੂੰ ਆਪਾਂ ਹੱਥ ਲਗਾ ਕੇ ਦੇਖ ਸਕਦੇ ਹਾਂ ਆਪਾਂ ਲੈ ਸਕਦੇ ਹਾਂ, ਕੱਪੜਾ ਕਢਾਈ ਕਿਸ ਤਰ੍ਹਾਂ ਦੀ ਹੈ ਆਪਾਂ ਨੂੰ ਦੇਖ, ਰੱਖ ਲੈਂਦੇ ਹਾਂ ਕਈ ਵੇਲੇ ਏਦਾਂ ਹੁੰਦਾ ਕਿ ਆਪਾਂ ਨੂੰ ਔਨਲਾਈਨ ਇਨਾ, ਡਿਜ਼ਾਇਨ ਨੀ ਪਸੰਦ ਆ ਜਿੰਨਾ ਕਿ ਆਪਾਂ ਨੂੰ ਔਫਲਾਈਨ ਦੁਕਾਨ ਤੇ ਜਾ ਕੇ ਆਪਾਂ ਨੂੰ ਚੀਜ਼ ਪਸੰਦ, ਜਦੀ ਮਿੰਟ ਵਿੱਚ ਆ ਜਾਂਦੀ ਆ।
ਹੂੰ, ਬਟ ਮੈਂ ਇਹ ਚੀਜ਼ ਦੇਖੀ ਹੈ ਅਗਰ ਤੁਸੀਂ ਔਫਲਾਈਨ ਸ਼ੋਪਿੰਗ ਚਲੋ ਠੀਕ ਹੈ ਤੁਸੀਂ ਕਰਕੇ ਲਿਆ ਤੇ ਤੁਹਾਨੂੰ ਮੰਨ ਲਓ ਤੁਸੀਂ ਇੱਕ ਵਾਰ ਲਿਆ ਉਹ ਚੀਜ਼ ਨਾ ਤੇ ਤੁਸੀਂ ਉਹਨੂੰ ਰਿਟਰਨ ਕਰਨ ਜਾਓਗੇ। ਤੇ ਬੜਾ ਸ਼ੋਪਕੀਪਰ ਬੜਾ ਫੇਰ ਉਹ ਮੂੰਹ ਜਿਹਾ ਬਣਾਉਂਦੇ ਆ ਵੀ ਹੁਣ ਵਾਪਿਸ ਕਰਨ ਨੂੰ ਆ ਗਏ ਆ ਤਾਂ ਰਿਫੰਡ ਤਾਂ ਕਦੇ ਨਹੀਂ ਕਰਨਗੇ ਤੁਹਾਨੂੰ ਉਹਦਾ ਕਿ ਚੀਜ਼ ਦੇ ਬਦਲੇ ਚੀਜ਼ ਸਾਨੂੰ ਜ਼ਰੂਰ ਦੇ ਦੇਣਗੇ। ਬਟ ਤੁਹਾਨੂੰ ਰਿਫੰਡ ਨੀ ਕਰਨਗੇ ਕਦੇ ਵੀ ਜੀ ਤੁਸੀਂ ਪੈਸੇ ਵਾਪਿਸ ਲੈ ਜਾਓ ਵਾਪਿਸ ਨਹੀਂ ਪੈਸੇ ਕਰਨਗੇ। ਤੁਹਾਨੂੰ ਕਦੀ ਵੀ
ਨਾ ਨਾ ਪੈਸੇ ਨੀ ਵਾਪਿਸ ਕਰੇਗੇ ਅਗਲਾ ਸਗੋਂ ਜਿਹੜੀ ਚੀਜ਼ਾਂ ਹੈਗਾ ਉਹ ਵੀ, ਵੀਰ ਤੋਂ ਨਾਲੋਂ ਪਹਿਲੇ ਨਾਲੋਂ ਵੀ ਘਟੀਆ ਚੀਜ਼,
ਹਾਂ ਬਿਲਕੁਲ ਥੋੜਾ ਕੋਸਟਲੀ ਵੀ ਦਿਖਾਏਗਾ। ਤੇ ਤੁਹਾਨੂੰ ਜਬਰਦਸਤੀ ਤੁਹਾਨੂੰ ਉਹ ਚੀਜ਼ ਲੈਣੀ, ਪਏਗੀ ਤੁਸੀਂ ਫਿਰ ਕੋਈ ਤੁਹਾਡੇ ਕੋਲ ਓਸ਼ਨ ਨੀ ਰਹਿ ਜਾਂਦਾ ਕਿ ਹੁਣ ਤੁਸੀਂ ਕੀ ਕਰੋਗੇ।
ਪਰ ਹੈ ਇਹ ਨਾ ਔਨਲਾਈਨ ਜਿਹੜਾ ਔਫਲਾਈਨ ਬਾਜ਼ਾਰ ਦਾ ਕੰਮ ਸੀ। ਸਿਸਟਮ ਹੈ ਇਹ ਥੋੜਾ ਘਟਾਤ ਆਈਏ ਅੱਜ-ਕੱਲ੍ਹ ਲੋਕੀ ਵਿਚਾਰ ਜਾਣ ਨਾਲੋਂ, ਜਿਆਦਾ ਘਰ ਬੈਠ ਕੇ ਔਡਰ ਕਰ ਦਿੰਦੇ ਆ ਜਿਹੜਾ ਬਾਜ਼ਾਰ ਦਾ ਦੁਕਾਨਦਾਰਾਂ ਦਾ ਕੰਮ, ਉਹ ਬਹੁਤ ਜਿਆਦਾ ਇਹਨਾਂ ਨੂੰ ਫ਼ਰਕ ਪੈ ਰਿਹਾ ਹੈ।
ਬਿਲਕੁਲ-ਬਿਲਕੁਲ ਹਾਂਜੀ-ਹਾਂਜੀ-ਹਾਂਜੀ, ਕਿਉਂਕਿ ਦੇਖੋ ਤੁਹਾਨੂੰ ਨਾ ਰੇਟ ਵਿੱਚ ਵੀ ਥੋੜਾ ਫ਼ਰਕ ਮਿਲੇਗਾ ਜੇ ਔਨਲਾਈਨ ਤੁਸੀਂ ਦੇ, ਦੇਖੋਗੇ ਨਾ ਉਹ ਚੀਜ਼, ਹੁਣ ਜੇ ਤੁਸੀਂ ਔਫਲਾਈਨ ਜਾਓਗੇ ਤੁਹਾਨੂੰ ਪ੍ਰਾਈਜ਼ ਦਾ ਥੋੜ੍ਹਾ ਜਾ ਫਰਕ ਜ਼ਰੂਰ ਦਿਖੇਗਾ।
ਰੇਟ ਹਾਂਜੀ ਕੀਮਤਾਂ ਥੋੜ੍ਹੀਆਂ ਜੀ ਉਹੋਂ ਨਾਲੋਂ, ਦੁਕਾਨਦਾਰ ਤੇ ਵੱਧ ਹੁੰਦੀ ਹੈ, ਪਰ ਫਾਇਦਾ ਇਹ ਚੀਜ਼ ਹੈ ਕਿ ਆਪਾਂ ਨੂੰ, ਜਾ ਕੇ ਇੱਕ ਸਮਣੇ ਸਾਹਮਣੇ ਆਪਾਂ ਇੱਕ ਪਰ ਵਿਅਕਤੀ ਤੋਂ ਲੈ ਰਹੇ ਹਾਂ ਚੀਜ਼, ਤਾਂ ਆਪਾਂ ਨੂੰ ਹੱਥ ਲਾ ਕੇ ਦੇਖ ਰਹੇ ਹਾਂ ਯੂ ਪਰ ਆਪਾਂ ਕਈ ਵੇਲੇ ਤਾਂ ਆਪਾਂ ਹੁੰਦਾ ਆਪਾਂ ਜਿਹੜੀ ਰੇਡੀਮੇਡ, ਚੀਜ਼ ਹੁੰਦੀ ਹੈ ਆਪਾਂ ਉਹਨੂੰ ਪਾ ਕੇ ਵੀ ਦੇਖ ਲੈਂਦੇ ਹਾਂ। ਕਿ ਸਾਨੂੰ ਫਿੱਟ ਹੈ ਨਹੀਂ ਫਿੱਟ ਹੈ ਚਲੋ ਔਨਲਾਈਨ ਵੀ ਲਿਖਿਆ ਹੁੰਦਾ। ਨੀਚੇ ਕਿ ਕਿਹੜਾ ਸਾਈਜ਼ ਮੰਗਵਾਉਣਾ ਹੈ ਜੁੱਤੀ ਦਾ ਤੋਂ ਲੈ ਕੇ ਜਿਹੜਾ ਮਰਜੀ ਹਾਂਜੀ ਕੀ ਮੰਗਵਾਣਾ ਕੱਪੜੇ ਦਾ ਪਜਾਮੇ ਦਾ ਲਿਖਿਆ ਹੁੰਦਾ ਸਭ ਕੁਛ ਉਹਦੇ ਉੱਤੇ ਮੰਗਵਾ ਸਕਦੇ ਹਾਂ।
ਹਾਂ-ਹਾਂ, ਹੁਣ ਜਦੋਂ ਹੁਣ ਬੱਚੇ ਬੱਚੇ ਦੇਖੋਦਾਂ ਸਵੇਰੇ ਸਕੂਲ ਜਾਣਾ ਨਾ ਕਈ ਵਾਰ ਬੱਚਿਆਂ ਨੂੰ ਯਾਦ ਨੀ ਹੁੰਦਾ ਵੀ ਸਾਨੂੰ ਸਵੇਰੇ ਕੀ ਸਮਾਨ, ਟੀਚਰ ਨੇ ਮੰਗਵਾਇਆ ਟਾਈਮ ਜ਼ਿਆਦਾ ਜਦ ਹੋ ਜਾਏਗਾ ਤਾਂ ਬੋਲਣਗੇ ਜੀ ਸਾਨੂੰ ਤੇ ਸਮਾਨ ਮੰਗਵਾਇਆ ਸਟੇਸ਼ਨਰੀ ਨਹੀਂ, ਹੈਗੇ ਸਾਡੇ ਕੋਲ ਤਾਂ ਉਸ ਟਾਈਮ ਕੀ ਕਰੀਦਾ ਫਿਰ ਫਟਾਫਟ ਔਨਲਾਈਨ ਔਡਰ ਖਰੀਦਾ ਕਿ ਚਲੋ। ਫਟਾਫਟ ਸਮਾਨ ਆ ਜਾਂਦਾ ਹਨਾ ਜਦ ਤੱਕ ਅੱਧੇ ਕੋਲ ਸਮਾਨ ਆ ਜਾਦਾ ਹਨਾ ਅੰਧੇ ਘੰਟੇ ਚ ਤੁਹਾਡੇ ਕੋਲ ਸਮਾਨ ਆ ਜਾਂਦਾ ਜੋ ਤੁਹਾਨੂੰ ਚੀਜ਼ ਚਾਹੀਦੀ ਹੈ।
ਹਾਂਜੀ-ਹਾਂਜੀ ਪਹਿਲਾਂ ਜ਼ਮਾਨੇ ਹੁੰਦੇ ਸੀ ਲੋਕ ਜੇ ਕਿਸੇ ਦਾ ਵਿਆਹ ਧਰਿਆ ਹੁੰਦਾ ਸੀ ਤਾਂ ਲੋਕੀ ਪੂਰੇ ਘਰ ਦੇ ਪਰਿਵਾਰ ਦੇ ਮੈਂਬਰ ਇਕੱਠੇ ਹੋ ਕੇ ਜਾਂਦੇ ਸੀਗੇ ਕਿ ਇਹਨੂੰ ਕੱਪੜੇ ਦੇਣੇ ਆ ਉਹਨੂੰ ਕੱਪੜੇ ਦੇਣੇ ਆ ਉਹ ਇਕੱਠੇ ਹੋ ਕੇ ਦੁਕਾਨਾਂਦਾਰ ਤੇ ਜਾਂਦੇ ਸੀ। ੳਹ ਦੁਕਾਨਦਾਰ ਵੀ ਉਹਨਾ ਨੂੰ ਦੇਖ ਕੇ ਬੜਾ ਖੁਸ਼ ਹੋ ਜਾਂਦਾ ਸੀ ਕਿ ਹਾਂਜੀ ਹੁਣ ਮੇਰਾ ਗ੍ਰਾਹਕ ਆ ਗਿਆ ਜਿਆਦਾ ਕੱਪੜੇ ਲੈ ਕੇ ਜਾਇਗ-
ਹਾਂ ਬਿਲਕੁਲ ਹੂੰ,
ਪਹਿਲਾਂ ਜ਼ਮਾਨੇ ਵਿੱਚ
ਦੇ ਨਾਲ-ਨਾਲ ਹਰੇਕ ਚੀਜ਼ ਸਭ ਕੁਛ ਚੇਂਜ ਹੁੰਦਾ ਜਾਂਦਾ। ਸ਼ੋਪਿੰਗ ਕਰਨ ਦੇ ਤਰੀਕੇ ਵੀ ਹਰ ਚੀਜ਼ ਦੇ ਤਰੀਕੇ ਚੇਂਜ ਹੋ ਗਏ ਉਹ
ਹਾਂ ਹਾਂਜੀ ਹੁਣ ਤਾਂ ਘਰ ਬੈਠ ਕੇ ਜਮਵੇ ਜੁੱਤੀ ਤੱਕ ਮੰਗਾ ਲਓ ਕੱਪੜ ਕੱਪੜੇ ਤੋਂ ਕੱਪੜਾ ਜੁੱਤੀ ਤੱਕ ਕੋਈ ਗਹਿਣਾ ਦੇਖਲੋ ਅੱਜ-ਕੱਲ ਗਹਿਣੇ ਕਿੰਨੇ ਸੋਹਣੇ-ਸੋਹਣੇ ਔਨਲਾਈਨ ਚੱਲੇ ਪਏ ਹੈ ਕੋਈ ਨੈਕਲਸ ਦੇਖਣਾ ਕੋਈ ਰਿੰਗ ਤੱਕ ਦੇਖਣੀ ਐ।
ਸਭ ਕੁਛ ਮਿਲ ਜਾਂਦਾ ਹਾਂਜੀ ਬਿਲਕੁਲ ਸਭ ਕੁਛ ਮਿਲ ਜਾਂਦਾ ਹੈ।
ਫਰਨੀਚਰ ਤੱਕ
ਫਰਨੀਚਰ ਲੈ ਲਓ ਇਲੈਕਟ੍ਰੋਨਿਕ ਲੈ ਲੋ ਹਨਾ ਔਫਰਾਂ ਵੀ ਤੁਹਾਨੂੰ ਬਹੁਤ ਮਿਲ ਜਾਂਦੀਆਂ ਨੇ ਮਤਲਬ ਚੀਜ਼ ਦੇ ਨਾਲ ਕੋਈ ਨਾ ਕੋਈ ਸਾਨੂੰ ਗਿਫਟ ਜਾਂ ਤੁਹਾਨੂੰ ਕੁਛ ਨਾ ਕੁਛ ਪੁਆਇੰਟਸ ਮਿਲ ਜਾਣਗੇ ਕਿ ਤੁਹਾਨੂੰ ਅਗਲੀ ਵਾਰ ਸ਼ੋਪਿੰਗ ਕਰਨ ਤੋਂ ਐਨੀ ਬੱਚਤ ਹੋ ਜਾਏਗੀ ਜਾਂ ਇੰਨਾ ਤੁਹਾਨੂੰ ਡਿਸ ਸਾਊਂਡ ਮਿਲ ਜਾਏਗਾ ਚੀਜ਼ ਦੇ ਉੱਪਰ
ਹਾਂਜੀ-ਹਾਂਜੀ ਕਈ ਵੇਲੇ ਫਾਇਦਾ ਵੀ ਚੀਜ਼ ਕਰਦੀ ਹੈ ਇਹ ਔਨਲਾਈਨ ਚੀਜ਼ਾਂ ਫਾਇਦਾ ਵੀ ਬਹੁਤ ਦਿੰਦੀਆਂ ਅੱਜ ਕੱਲ੍ਹ ਤਾਂ ਲੋਕੀ ਇਲੈਕਟ੍ਰੋਨਿਕ ਤਾਂ ਵੱਡੀ ਤੋਂ ਵੱਡੀ ਛੋਟੀ-ਛੋਟੀ ਫੋਨ ਕੀ ਹੋ ਗਿਆ ਏਸੀ ਤੱਕ ਅੱਜ ਕੱਲ੍ਹ ਤਾਂ ਲੋਕੀ ਕਿਸੇ ਨੂੰ ਗਿਫਟ ਕਰਨਾ ਹੋਵੇ ਦੂਰੋਂ ਪੈਠਾ ਪ੍ਰਦੇਸ਼ ਦੇ ਨੀਚੇ ਭੇਜ ਨਾ ਹੋਵੇ ਤਾਂ ਜਦੀ ਮਿੰਟ ਚ ਓਡਰ ਕਰਕੇ ਭੇਜ ਦਿੰਦਾ ਜਦ ਤੁਹਾਨੂੰ ਗਿਫਟ ਭੇਜਿਆ
ਬਿਲਕੁਲ-ਬਿਲਕੁਲ ੳਹੀ ੳਹ ਤਾਂ ਜਿੱਦਾਂ ਭੈਣ ਭਰਾ ਸਾਡੇ ਦੂਰ ਨੇੜੇ ਰਹਿੰਦੇ ਰੱਖ ਖਰੀਦਿਆ ਪਹਿਲੇ ਸੀਗਾ ਕਿ ਸਾਲ ਦੋ ਸਾਲ ਬਾਅਦ ਮਿਲਾਂਗੇ ਤੇ ਗਿਫਟ ਜਦ ਦੇ ਦਾਂਗੇ ਹੁਨ ਕਹਿੰਦੇ ਕੋਈ ਨੀ ਰਖੜੀ ਤੁਸੀਂ ੳਹ ਆਨਲਾਈਨ ਭੇਜੀਏ ਤਾਂ ਸਾਡਾ ਗਿਫਟ ਵੀ ਆਨਲਾਈਨ ਭੇਜ ਦੋ ਸਾਲ ਭਰ ਇੰਤਜ਼ਾਰ ਕਰਨ ਦੀ ਲੋੜ-ਲੋੜ ਨਈ ਏ ਹੁਨ ਤੁਸੀਂ ਸਾਨੂੰ ਨਾਲ ਦੀ ਨਾਲ ਗਿਫਟ ਭੇਜੋ
ਅੱਜ ਕੱਲ੍ਹ ਤਾਂ ਜੀ ਉਹ ਸਿਸਟਮ ਵੀ ਬੜਾ ਵਧੀਆ ਬਾਰ ਜਿੱਥ ਬਾਰ ਦੇਸ਼ ਭੇਜਣੀ ਹੋ ਉੱਥੇ ਮਿੰਟ ਚ ਸਭ ਚੀਜ਼ਾਂ ਪਹੁੰਚ ਜਾਂਦੀਆਂ
ਬਿਲਕੁਲ ਕੁਛ ਵੀ-ਕੁਛ ਵੀ-ਕੁਛ ਵੀ ਤੁਸੀਂ ਕੋਈ ਵੀ ਚੀਜ਼ ਕਿਤੇ ਵੀ ਭੇਜਣੀ ਹੈ ਦੁਨੀਆਂ ਦੇ ਕਿਸੇ ਕੋਨੇ ਚ ਭੇਜਣੀ ਹੈ ਆਰਾਮ ਨਾਲ ਚਲੇ ਜਾਂਦੀ ਏ
ਅੱਜ ਕੱਲ ਜੀ ਔਨਲਾਈਨ ਦਾ ਜ਼ਮਾਨਾ ਆ ਗਿਆ ਜ਼ਿਆਦਾ
ਹਾਂ ਹਾਂ ਬਿਲਕੁਲ ਨਾ ਉਹ ਤਾਂ ਹੈ ਆਫਲਾਈਨ ਚਲੋ ਸ਼ੋਪਿੰਗ ਤਾਂ ਅਸੀਂ ਸ਼ੁਰੂ ਤੋਂ ਪਹਿਲਾਂ ਤੋਂ ਅਸੀਂ ਆਫਲਾਈਨ ਸ਼ੋਪਿੰਗ ਈ ਕਰਦੇ ਆਏ ਆ ਕਿ ਚਲੋ ਜੀ ਅਪਨੇ ਫੈਮਲੀ ਦੇ ਨਾਲ ਟਾਈਮ ਸਪੈਂਡ ਹੋ ਜਾਂਦਾ ਸੀਗਾ ਲੇਕਿਨ ਹੁਨ ਅੱਜ ਕੱਲ੍ਹ ਦੇ ਬੱਚੇ ਬੱਚਾ ਜਾ ਕੇ ਖੁਸ਼ ਨੀ ਏ ਬਾਹਰ ਜੋ ਚਾਹੀਦਾ ਏ ਨਾ ਘਰੇ ਹੀ ਮੰਗਾ ਲੋ
ਜਿਸ ਤਰ੍ਹਾਂ ਬੱਚੇ ਕਹਿੰਦੇ ੳ ਕਈ ਵੇਲੇ ਮਾਤਾ ਪਿਤਾ ਨੂੰ ਉਹਦੇ ਹਿਸਾਬ ਨਾਲ ਕੰਮ
ਕਿਉਂ ਬੱਚੇ ਨੂੰ ਨਾਲੇ ਬੱਚਿਆਂ ਦੇ ਕੋਲ ਦੇਖੋ ਹੁਨ ਟਾਈਮ ਈ ਨਹੀਂ ਇੰਨੀ ਤਾਂ ਪੜ੍ਹਾਈ ਬੱਚੇ ਬੱਚਿਆਂ ਦੀ ਹੋ ਗਈ ਹਾਰਡ ਹੋ ਗਈ ਬੱਚੇ ਦੇ ਕੋਲ ਟਾਈਮ ਨੀ ਏ ਜੀ ਬੱਚਿਆਂ ਦੀ ਅਕੈਡਮੀ ਵੀ ਏ ਬੱਚਿਆਂ ਦੀ ਕੋਚਿੰਗ ਵੀ ਏ ਬੱਚਾ ਸਕੂਲ ਦਾ ਕੰਮ ਵੀ ਏ ਬੱਚਿਆਂ ਨੂੰ ਟਾਈਮ ਈ ਨੀ ਵਿਚਾਰਿਆਂ ਨੂੰ ਬੱਚੇ ਵਿਚਾਰੇ ਕੰਪਿਊ ਟਰ ਬਣਾ ਤੇ ਇੰਨਾ ਬਿਜ਼ੀ ਕਰਤਾ ਬੱਚਿਆਂ ਦੇ ਸ਼ਡਿਊਲ ਨੂੰ ਬੱਚੇ ਕੋਲ ਟਾਈਮ ਨੀ ਹੈਗਾ ਬੱਚੇ ਵੀ ਕੀ ਕਹਿੰਦੇ ਬਹੁਤ ਜ਼ਿਆਦਾ ਉਈ ਤੇ ਕਹਿ ਰਹੀ ਹਾਂ ਕਿਸੇ ਤਰ੍ਹਾਂ ਇਹ ਨੀ ਕਿਸੇ ਤਰ੍ਹਾਂ ਬੱਚੇ ਪੜ੍ਹ ਈ ਰਹੇ ਏ ਹੈਨਾ ਹੁਣ ਪੜ੍ਹਾਈ ਦੇ ਨਾਲ ਬੱਚ ਨੂੰ ਸਕਿੱਲ ਸਖਾਨਾ ਵੀ ਜਰੂਰੀ ਏ ਬੱਚੇ ਹੁਣ ਬਚਪਨ ਤੋਂ ਦੇਖ ਲੋ ਛੋਟੇ-ਛੋਟੇ ਬੱਚੇ ਬੱਚਿਆਂ ਨੂੰ ਅਲੱਗ--ਅਲੱਗ ਕੋਰਸ ਦੇ ਵਿੱਚ ਨਾਲ ਈ ਨਾਲ ਪਾ ਦਿੰਨੇ ਆ
ਹਾਂਜੀ-ਹਾਂਜੀ
ਹਨਾ ਕਿ ਸਿਰਫ਼ ਪੜ੍ਹਾਈ ਜ਼ਰੂਰੀ ਨਹੀਂ ਇਹਦੇ ਇਲਾਵਾ ਬਿਲਕੁਲ-ਬਿਲਕੁਲ ਬੱਚੇ ਵੀ ਆਪਣੇ ਆਪ ਹੀ ਸਮਾਰਟ ਹੋਇਆ ਕਿ ਬੱਚਿਆਂ ਨੂੰ ਵੀ ਪਤਾ ਕਿ ਨਾਲ ਦੁਨੀਆਂ ਦੇ ਬਰਾਬਰ ਚੱਲਣਾ ਤੇ ਸਾਨੂੰ ਹਰ ਇੱਕ ਚੀਜ਼ ਨੂੰ ਸਿੱਖਣਾ ਪਏਗਾ
ਹਾਂਜੀ ਹਾਂਜੀ
ਹਨਾ ਬਿਲਕੁਲ ਸਾਡੇ ਟਾਈਮ ਤੇ ਇਹ ਸਭ ਚੀਜ਼ਾਂ ਨਹੀਂ ਸੀਗੀਆਂ। ਬਿਲਕੁਲ ਹੁਨ ਬੱਚੇ ਬਹੁਤ ਅਡਵਾਂਸ ਹੋ ਗਏ ਸਭ ਚੀਜ਼ਾਂ ਲਈ ਸ਼ੋਪਿੰਗ ਕਰਨੀ ਵੀ ਸਾਨੂੰ ਵੀ ਸਾਨੂੰ ਕਿਹੜੀ ਆਂਂਦੀ ਸੀ ਬੱਚਿਆਂ ਨੇ ਸਿਖਾਈ ਔਨਲਾਈਨ ਸ਼ੋਪਿੰਗ ਕਿੱਦਾਂ ਕਰਨੀ ਏ ਕਿੱਦਾਂ ਕੀ ਕਰਨਾ
ਸਿਖਾਨੇ ਆ ਕਿ ਮੰਮਾ ਪਾਪਾ ਏਦਾਂ ਔਡਰ ਕੀਤਾ ਜਾਂਦਾ ਏਦਾਂ ਪੇਮੈਂਟ ਕੱਟੀ ਜਾਂਦੀ
ਬਿਲਕੁਲ ਬਿਲਕੁਲ ਹਾਂ ਇਹ ਤਾ ਰਿਟਰਨ ਪੋਲਿਸੀ ਏਦਾਂ ਕਰਨੀ ਏ ਇਹਨੂੰ ਏਦਾਂ ਵਾਪਸ ਕਰਨਾ ਰਿਟਰਨ ਆ ਜਾਏਗਾ ਤੁਹਾਨੂੰ ਪੈਸੇ ਮਿਲ ਜਾਨਗੇ ਇਹ ਤੁਹਾਨੂੰ ਸਕੀਮ ਮਿਲ ਰਹੀ ਏ ਇਥੇ ਤੁਹਾਨੂੰ ਇਹ ਡਿਸਕਾਊਂਟ ਮਿਲ ਰਿਹਾ ਸਭ ਬੱਚੇ ਪੜ੍ਹ ਕੇ ਦੱਸ ਦਿੰਦੇ
ਹਾਂਜੀ ਹਾਂਜੀ ਦੱਸ ਦਿੰਨੇ ਆ
ਹਾਂ ਹੋਰ ਸੁਨਾਓ
ਵਧੀਆ ਜੀ ਵਧੀਆ
ਹੋਰ ਵਧੀਆ ਹੋਨਾ ਚਾਹੀਦਾ ਹੈ ਹੋਰ ਕੀ ਔਡਰ ਕਰਦੇ ਹੋ ਤੁਸੀਂ ਹੋਰ ਇਹਦੇ ਇਲਾਵਾ ਔਨਲਾਈਨ ਕੀ ਮੰਗਇਆ ਤੁਸੀਂ ਕਦੇ ਕੁਛ ਮੰਗਾਇਆ ਸੂਟਾਂ ਦੇ ਇਲਾਵਾ ਕੁਸ਼ ਹੋਰ ਹ
ਹਾਂਜੀ ਜਿਵੇਂ ਮੇਕਅਪ ਦਾ ਸਮਾਨ ਮੰਗਵਾਇਆ ਮੇਕਅਪ ਦਾ ਸਮਾਨ ਮੰਗਵਾ ਲੋ ਆ ਕਈ ਵੇਲੇ ਤਾਂ ਮੈਂ ਅਸੀਂ ਲਾਸਟ ਟਾਈਮ ੳਡਰ ਕੀਤੇ ਸੀ ਕਾਫੀ ਅੱਛੇ ਨਿਕਲੇ ਸੀ ਪ੍ਰੋਡਕਟ ਸਕਿਨ ਪ੍ਰੋਡਕਟ ਕਾਫੀ ਅੱਛੇ ਨ